ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਕੈਸੇ ਹੋ ਤੁਸੀਂ?
ਵਧੀਆ ਜੀ ਵਧੀਆ। ਤੁਸੀ ਸੁਣਾ ਦੋ ਬਸ ਠੀਕ ਹੈ ਕਿਰਪਾ ਬਣਾਈ ਮੈਗੀ ਖਾਈ ਫੇਰ?
ਮੈਂ ਤਾਂ ਚਾਹ ਪਤੀ ਹੈ ਬਸ ਮੈਗੀ ਵੈਗੀ ਥੋੜਾ ਅਵੋਇਡ ਕਰਦੀ ਹਾਂ।
ਅੱਛਾ ਮੈਦਾ ਅਵੋਇਡ ਕਰਦੇ ਔ ਯਾ ਮੈਗੀ ਤੁਸੀਂ ਅਵੋਇਡ ਕਰ ਰਹੇ ਹੋ ਠੀਕ ਹੈ ਅੱਜ ਤਾਂ ਮੋਮੋਜ਼ ਤੁਸੀਂ ਘਰ ਬਣਾ ਰਹੇ ਹੋ ਉਸ ਤੋਂ ਪਹਿਲਾ ਮੋਮੋਜ਼।
ਹਾਂ ਤੇ ਮੈਂਨੇ ਗੋਲ ਉਹ ਖਾ ਲਏ ਸੀ ਨਾ ਭਠੂਰੇ ਖਾ ਲਏ ਸੀ ਨਾ ਸਵੇਰੇ।
ਅੱਛ ਸਵੇਰੇ ਮੈਂ ਏਦਾਂ ਖਾ ਲਿਆ ਮਤਲਬ,
ਹਾਂ ਹੁਣ ਸਵੇਰੇ ਮੈ ਤਾਂ ਖਾ ਲਿਆ, ਹੁਣ ਡਬਲ ਡਬਲ ਨੀ ਖਾ ਸਕਦੇ ਨਾ।
ਹਾਂ ਸਹੀ ਹੈ ਚਾ ਚੂ ਪੀਲੀ ਹੈ।
ਹਾਂ, ਉਹ ਬਸ ਸ਼ਾਮ ਦੀ ਚਾਹ ਵਗੈਰਾ ਪੀਲੀ। ਰਾਤ ਦੀ ਤਿਆਰੀ ਹੈ, ਬਸ ਰਾਤ ਦਾ ਕੀ ਛੋਲੇ ਆਪਾਂ ਇਹਨੇ ਦੁਪਹਿਰ ਚਾਵਲ ਬਣਾਵਾਂਗੇ, ਜਾਂ ਰੋਟੀ ਬਣਾ ਲਾਂਗੇ ਸਾਦੀ। ਕਿਸ ਔਲਰੇਡੀ ਸਾਰੇ ਹੈਵੀ ਹੋ ਚੁੱਕਿਆ, ਪਰੋਠੇ ਖਾ ਲੈਣਾ ਗਰਮੀ ਹੋ। ਹੁਣ ਪਤਾ ਕਿਆ ਹੁਣ ਦੁਪਹਿਰੇ ਹਾਂ ਬਣਾਉਣੀ ਮੈਨੂੰ ਹੀ ਪਏਗੀ, ਨਾ ਇਸ ਕਰਕੇ
ਹਾਂ ਉਹੀ-ਉਹੀ ਤੇ ਕਹਿ ਰਹੇ ਨਾ ਕੌਣ ਰਸੋਈ ਚ ਵੜੇਗਾ, ਦੁਬਾਰਾ ਉਹੀ ਜ ਉਹ ਸਵੇਰੇ ਬਣਾਇਆ, ਉਹ ਖਾ ਲੈਂਗੇ ਰੋਟੀ ਤਾਰ ਦਾਂਗੇ ਵੀ ਤੇ ਰੋਟੀ ਤੋਂ ਵੀ ਵੱਚ ਜਾਗੇ ਚਾਵਲ ਬਣਾ ਦਾਂਗੇ।
ਸਹੀ ਨੀ ਹੈ।
ਰੰਗੇ ਦੇਖ। ਨੇ ਹਨਾ ਬਣਾ ਲਾਂਗੇ ਮੈਂ ਤੇ ਕਹਿ ਰਹੀ ਸੀ, ਚਾਹ ਬਣਾ ਲਾਂਗੇ ਤਿੰਨ ਰੋਟੀਆਂ ਬਣਾਵਾਗੇ, ਸਭ ਚਾਵ ਬਣਾਵਾਂਗੇ ਤੇ। ਇਤਨਾ ਜੀ ਕੰਮ ਹੋ ਜਾਏਗਾ, ਪੰਜ ਦਸ ਮਿੰਨਟ ਦਾ ਕੰਮ ਬਸ ਨਿਪਟ ਜਾਏਗਾ। ਨਾ ਕੰਮ ਨੀ ਹੁੰਦਾ ਪਰ ਜ਼ਿਆਦਾ ਬੰਦੇ ਉਹਨਾਂ ਫਿਰ ਜਿਆਦਾ ਕੰਮ ਹੋ ਜਾਂਦਾ, ਜਦੋਂ ਕੋਈ ਗੈਸਟ ਵਗੈਰਾ ਆ ਜਾਂਦੇ ਨਾ ਫ਼ਿਰ ਕੰਮ ਹੋ ਜਾਂਦਾ।
ਹਾਂ, ਹਾਂ ਛੋਟੀ ਜਿਹੀ ਫੈਮਿਲੀ ਤੁਹਾਡੀ ਹਸਬੈਂਡ ਵਾਈਫ ਤੋਂਸੀ ਦੋ ਹਸਬੈਂਡ ਵਾਈਫ ਹੋ ਗਏ ਹੋਰ ਸੱਤ-ਸੱਤ ਹੋ ਗਏ ਨੇ।
ਸੋਰੇ ਨਹੀਂ ਹੈ, ਤੇ ਬ ਅਸੀਂ ਹਸਬੈਂਡ ਵਾਈਫ ਹੀ ਆ ਬਾਕੀ ਸਭ ਸਭ ਹੈਗੇ ਨੇ ਦੇ ਅਹ ਜੇਠ ਵਗੈਰਾ ਮੇਰੇ, ਉਹ ਸਭ ਅਸੀਂ ਆਪਣਾ ਆਪਣਾ ਖਾਣਾ ਬਨਾਨੇ ਹਾਂ ਹਾਂ ਆਪਣਾ-ਆਪਣਾ ਖਾਣਾ ਬਨਾਨੇ ਹਾਂ ਅਸੀਂ ਸਭ ਹਾਂ ਤੇ ਉਹ ਆਪਣਾ ਬਨਾਦੇਂ ਆ, ਮੈਂ ਆਪਣਾ ਤੇ ਹੁਣ ਦੋ ਬੰਦੇ ਅਸੀਂ ਕਿੰਨੇ ਬਣਾ ਲੈਂਦੇ ਆ, ਇੱਕ ਵਾਰੀ ਬਣਾਣੀਏ ਦੋ ਟਾਈਮ
ਕੋਈ ਬੇਬੀ ਨਹੀਂ, ਬੇਬੀ ਨਹੀ ਹੈ ਕੋਈ
ਨਹੀਂ-ਨਹੀਂ ਹਾਲੇ ਸਾਡਾ ਬੇਬੀ ਨਹੀ ਥੋੜ੍ਹਾ, ਸੋਚ ਨਹੀਂ ਰਹੇ ਥੋੜਾ ਜਿਹਾ
ਹਾਂ ਸਹੀ ਹੈ, ਸਹੀ ਹੈ, ਸਹੀ ਹੈ ਥੋੜਾ ਇੰਜੋਏ ਕਰਲੋ ਆਪਣਾ ਲਾਈਫ ਦਾ ਘੁੰਮ ਫਿਰਲੋ ਥੋੜਾ ਉਸ ਤੋਂ ਬਾਅਦ
ਤੁਹਾਡੇ ਕੋਲ ਬੇਬੀ ਹੈ ਨਾ, ਤੁਹਾਨੂੰ ਬਹੁਤ ਟੇਕ ਕੇਅਰ ਕਰਨੀ ਪੈਂਦੀ ਹੈ ਜ ਤੁਸੀ ਮੇਨਟੀਲੀ ਪ੍ਰੋਪਰ ਪਿਰਪੇਅਰ ਔ ਨਾ ਬੇਬੀ ਵਾਸਤੇ ਫਿਰ ਤੁਹਾਡਾ ਰਾਇਟ ਟਾਇਮ ਹੇ ਕਰਨ ਦਾ। ਹ
ਹਾਂ ਬਿਲਕੁਲ ਸਹੀ ਗੱਲ ਹੈ ਜੀ
ਦੇਖੋ ਜਬਰਦਸਤੀ ਵਾਲੀ ਕੋਈ ਚੀਜ਼ ਵੀ ਸਹੀ ਨਹੀਂ ਹੁੰਦੀ ਮੇਰੇ ਹਿਸਾਬ ਨਾਲ ਕੋਈ ਵੀ ਚੀਜ਼ ਜਬਰਤੀ
ਹਾਂ ਹਾਂ ਸਹੀ ਗੱਲ ਹੈ, ਹਰ ਚੀਜ਼ ਦਾ ਹਰ ਚੀਜ਼ ਦਾ ਟਾਈਮ ਹੈਗਾ ਜਦ ਬੰਦੇ ਨੂੰ ਲੱਗੇ ਨਾ, ਕਿ ਮੈਂ ਇਸ ਚੀਜ਼ ਵੀ ਨੂੰ ਕਰ ਦੱਸ ਸਕਦਾ ਵਾ,
ਬਿਲਕੁਲ ਜਬਰਦਸਤੀ ਵਾਲੀ ਨਾ ਕੋਈ ਅਗਰ ਜਬਰਦਸਤੀ ਕੋਈ ਬੰਦਾ ਕੰਮ ਵੀ ਕਰੇਗਾ, ਨਾ ਕੰਮ ਕਰੀ। ਸਫਲ ਹੋਏਗਾ ਹੀ ਨਹੀਂ ਉਸ ਕੰਮ ਵਿਚੋਂ, ਜ਼ਬਰਸੀ ਵਾਲੀ, ਕੋਈ ਚੀਜ਼ ਨਾ ਮੇਰੇ ਹਿਸਾਬ ਨਾਲ ਬੈਟਰ ਨਹੀਂ ਹੋ ਕਿਉਂਕਿ ਮੈਂ ਸਭ ਮੈਂ ਆਪਣੇ ਸਾਬ ਨਾਲ ਚੱਲਣੀ ਆ ਨਾ ਮੈਂ ਰਾਮ, ਰਾਮ, ਰਾਮ ਦਾ ਜੋ ਮੈਨੂੰ ਕਰਨੀ ਆ ਐਮਚਸ ਲ ਲਾਈਫ ਵਿੱਚ
ਹਾਂ ਸਹੀ ਗੱਲ ਆ
ਮੈਂ ਬਹੁਤ ਰਿਲੈਕਸ ਆਪਣੀ ਲਾਈਫ ਵਿਚ ਜੋ ਮੈਂ ਮੰਨ ਕਰਦਾ, ਮੈਂ ੳਹੀ ਕਰਨੀ ਆ ਸੋ ਹੇ ਅਸੀਂ ਬਹੁਤ ਰਿਲੇਕਸ ਲਾਈਫ ਵਿੱਚ ਟੈਨਸ਼ਨ ਫ੍ਰਰੀ
ਹਾਂ ਹਾਂ ਟੈਂਨਸ਼ਨ ਫਰੀ ਹੀ ਰਹਿਣਾ ਚਾਹੀਦਾ ਟੈਨਸ਼ਨ ਲੈਕੇ ਕਿ ਆਪ ਕੁਛ ਨੀ ਹੈਗਾ
ਉਹੀ ਤਾਂ ਹੁਣ ਦੋ ਬੰਦੇ ਨਾ ਸਾਡੇ ਤੋਂ ਮੌਸਮ ਦਾ ਫਿਲਹਾਲ ਧੁੱਪ ਸੀ। ਲੇਕਿਨ ਹੁਣ ਥੋੜ੍ਹਾ ਠੀਕ ਹੈ, ਮਤਲਬ ਠੰਡਾ ਮੌਸਮ ਹੋ ਗਿਆ ਫਿਰ ਮੀਂਹ ਪਿਆ ਸੀ ਕੱਲ ਤੇ
ਤੇ ਹੋਈ ਜਾਂਦਾ
ਸ਼ਾਮ ਟਾਈਮ ਠੰਡਾ ਹੋ ਜਾਂਦਾ, ਰਾਤੀ ਹੋ ਜਾਂਦੀ ਹੈ ਗਰਮੀ ਰਾਤੀ ਵੀ ਗਰਮੀ ਹੋਣ ਜਾਂਦੀ ਹੈ। ਫੇਰ ਸਵੇਰੇ ਤੇ ਉਹੀ ਧੁੱਪ ਨਿਕਲੇਗੀ ਤੇ ਹੋਰ ਗਰਮੀ ਦੁ ਦੁਪਹਿਰ ਵੇਲੇ ਗਰਮੀ ਬਹੁਤ, ਬੁਰੀ ਗਰਮੀ ਪੈਂਦੀ ਦੁਪਹਿਰ ਵੇਲੇ ਤੇ
ਹਾਂ ਤਿਉਹਾਰ ਤਿਹੁਰ ਕਿਹੜਾ ਪਸੰਦ ਹੈ ਤੁਹਾਨੂੰ? ਸਾਡੇ ਪਾਸੇ ਵੀ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਕੱਲ ਥੋੜੀ ਦੇਰ ਬਰਸਾਤ ਹੋਈ ਸੀ, ਦੋ ਢਾਈ ਘੰਟੇ ਉਹ ਬਰਸਾਤ ਥੋੜਾ ਜਿਹਾ ਮੌਸਮ ਠੰਡਾ ਰਿਹਾ ਰਾਤ ਵੀ ਠੰਢੀ ਨਿਕਲ ਗਈ ਸਵੇਰੇ ਵੀ ਠੰਢੀ ਸੀ ਮਤਲਬ ਨੌ ਦਸ ਵਜੇ ਤੱਕ ਉਸ ਤੋਂ ਬਾਅਦ ਧੁੱਪ ਨਿਕਲ ਗਈ। ਉਸ ਤੋਂ ਬਾਅਦ ਮੌਸਮ ਬਹੁਤ ਜਿਆਦਾ ਗਰਮ ਹੋ ਗਿਆ ਬਹੁਤ ਜ਼ਿਆਦਾ।
ਬਿਲਕੁਲ ਬਿਲਕੁਲ ਸਾਡੇ। ਬਸ ਵੀ ਇਹੀ ਹਾਲ ਹੈ ਬਸ ਠੰਡਾ ਮੌਸਮ ਹੈ ਲੇਕਿਨ ਫਿਹਾਲ ਤੇ।
ਤਿਉਹਾਰ ਤੁਹਰ ਕੇੜਾ ਪਸੰਦ ਹੈ ਤਿਉਹਾਰ ਕੇੜਾ ਪਸੰਦ ਹੈ।
ਤਿਉਹਾਰ ਮੈਨੂੰ ਹੋਲੀ ਤੇ ਨਹੀਂ ਪਸੰਦ। ਦੀਵਾਲੀ ਸਹੀ ਹੈ ਔਰ ਰੱਖੜੀ ਸਹੀ ਹੈ। ਰੱਖੜੀ ਦੇ ਪੈਸੇ ਇਕੱਠੇ ਹੋ ਜਾਂਦੇ ਹਨ ਤੇ ਰੱਖੜੀ ਸਹੀਏ। ਦੀਵਾਲੀ ਤੇ ਵੀ ਹੋ ਜਾਂਦੇ ਨੇ, ਦੀਵਾਲੀ ਵੀ ਸਹੀ ਹੈ।
ਹਾਂ ਸਹੀ ਹੈ ਏ ਵੀ।
ਰੱਖੜੀ ਤੇ ਭਰਾਵਾਂ ਕੋਲੋਂ ਮਿਲ ਜਾਂਦੇ ਦੀਵਾਲੀ ਦੇ ਹਸਬੈਂਡ ਕੋਲੋਂ ਮਿਲ ਜਾਂਦੇ ਨੇ ਤੇ ਸਭ ਕੁਛ ਸਹੀ ਚੱਲ ਜਾਂਦਾ।
ਮਤਲਬ ਮਾਇਆ ਆਣੀ ਆਣੀ ਚਾਹੀਦੀ ਹੈ ਬਸ ਰੁਕਣੀ ਨੀ ਚਾਹੀਦੀ ਹਨਾ।
ਹਾਂ ਆ ਜਾਂਦੇ ਨਾ ਤੇ ਕੋਈ ਰਖੜੀ ਤੇ ਪਰਾ ਦਿੰਦੇ ਤੇ ਹੈ ਹੀ ਨੇ। ਦੀਵਾਲੀ ਦੇ ਹਸਬੈਂਡ ਦੇ ਦਿੰਦੇ ਨੇ ਤੇ ਉਹ ਫਿਰ ਮੈਂ ਰਾਤ। ਅੱਛਾ ਖਾਸਾ ਸ਼ੋਪਿੰਗ ਹੋ ਜਾਂਦੀ ਹੈ ਦੀਵਾਲੀ ਤੇ ਵੀ ਫਿਰ ਦੀਵਾਲੀ ਨਾਲ ਟਿੱਕਾ ਵੀ ਆ ਜਾਂਦਾ ਤੇ ਫਿਰ ਟਿੱਕੇ ਤੇ ਵੀ ਮਿਲ ਜਾਂਦੇ ਨੇ।
ਹਾਂ ਹਾਂ ਸਾਰਾ ਨਾਲ ਈ ਹੈਗਾ
ਹਾਂ ਇਹ ਵਾਲੇ ਤਿਉਹਾਰ ਬੈਸਟ ਨੇ ਕੰਜਕਾਂ ਤੇ ਵੀ ਮਿਲ ਜਾਂਦੇ ਨੇ ਕੰਜਕਾਂ ਤੇ ਥੋੜ੍ਹੇ। ਘੱਟ ਮਿਲਦੇ ਨੇ। ਕੰਜਕਾ ਮਤਲਬ ਕੰਜਿਕਾ ਵੀ ਠੀਕ ਹੈ ਬਟ ਇੰਨਾ ਪਸੰਦ ਨਹੀਂ ਮੈਨੂੰ ਦੀਵਾਲੀ ਜ਼ਿਆਦਾ। ਪਸੰਦ ਹੈ ਦੀਵਾਲੀ ਤੇ ਰੱਖੜੀ ਵੀ ਰੱਖੜੀ ਵੀ ਠੀਕ ਹੈ, ਹੋਲੀ ਨੀ ਪਸੰਦ। ਉਹ ਬਹੁਤ ਉਹ ਅਜੀਬ ਲੱਗਦਾ ਤਿਉਹਾਰ ਨਾ ਮਤਲਬ ਵੈਸੇ ਤਿਉਹਾਰ ਤਾਂ ਬਹੁਤ ਅੱਛਾ ਹੈ ਉਹ। ਮੈਂ ਅ ਮੈਂਨੇ ਬੀ ਏ ਕੰਪਲੀਟ ਕੀਤੀ ਦੀ ਹੈ।
ਬੀਏ ਕੰਪਲੀਟ ਕੀਤੀ ਹੋਈ ਹੈ
ਹਾਂਜੀ
ਠੀਕ ਹੈ ਠੀਕ ਹੈ ਅੱਛੀ ਗੱਲ ਹੈ।
ਬਸ ਬਸ ਮੈਂ ਫਿਰ ਹੋਲੀ ਪਤਾ ਕਿਹਨੂੰ ਪ ਹੋਲੀ ਦਾ ਨਾ ਤਿਉਹਾਰ ਤੇ ਅੱਛਾ ਏ ਰੰਗਾਂ ਵਾਲਾ ਹੈ ਨਾ। ਲੇਕਿਨ ਜੈਸੇ ਬਹੁਤ ਕਈ ਲੋਕ ਨਾ ਬਹੁਤ ਅਜੀਬ ਲੱਗਦਾ। ਤਿਉਹਾਰ ਦੇ ਦਿਨ ਮਤਲਬ ਬਦਤਮੀਜ਼ ਵਗੈਰਾ ਕਰਦੇ ਨੇ ਨਾ ਤਿਉਹਾਰ ਦਾ ਮਨ ਉੱਠ ਜਾਂਦਾ ਹੈ ਪੱਕੇ ਰੰਗ ਲਗਾ ਦੇਣੇ। ਵਾਲ ਖਰਾਬ ਸਕਿਨ ਖ਼ਰਾਬ।
ਹਾਂ ਹਾਂ ਬਿਲਕੁਲ ਸਹੀ ਗੱਲ ਹੈ ਕੈਮੀਕਲ ਹੀ ਤਾਂ ਹੁੰਂਦਾ ਸਾਰਾ। ਸਾਰਾ ਕੈਮੀਕਲ ਹੀ ਹੁੰਦਾ ਹੈ ਕੈਮੀਕਲ ਲਗਾਉਦੇ ਨੇ ਬਸ ਨਾਸ ਹੀ ਹੈਗਾ ਸਰੀਰ ਦਾ ਪੂਰਾ। ਅੱਖਾਂ ਉਖਾਂ ਪੈ ਜਾਏ ਅੱਖਾਂ ਖਰਾਬ ਹੋਣਦਾ ਖਤਰਾ।
ਅੱਖਾਂ ਖਰਾਬ ਮੂੰਹ ਤੇ ਪੈ ਗਿਆ ਤੇ ਮੂੰਹ ਤੇ ਵੀ ਰੰਗ ਸਭ ਚਿਪਕ ਜਾਂਦਾ ਨਿਕਲਦਾ ਨੀ। ਕਿਤਨੇ ਕਿਤਨੇ ਦਿਨਾਂ ਤੱਕ ਤੇ ਤਿਉਹਾਰ ਤੱਕ। ਹੋਲੀ ਪਸੰਦ ਹੀ ਨਹੀਂ ਹੈ ਔਰ ਪਤਾ ਮੈਨੇ ਅਜੇ ਤੱਕ ਕਦੇ ਇੱਕ ਵਾਰੀ ਵੀ ਹੋਲੀ ਖੇਲੀ ਹੀ ਨਹੀਂ ਅੱਜ ਤੱਕ।
ਸਹੀ ਗੱਲ ਹੈ ਸਹੀ ਗੱਲ ਹੈ
ਅਜ ਤਕ ਮੈਨੇ ਇੱਕ ਵਾਰੀ ਵੀ ਹੋਲੀ ਨੀ ਖੇਲੀ ਇੱਕ ਵਾਰੀ ਵੀ ਨਾ ਮੇਰੀ ਪੇਰੈਂਟਸ ਵੀ ਨੀ ਖੇਲਦੇ ਸੀ ਤੇ ਹੁਣ ਮੈਂ ਖੁਦ ਵੀ ਨਹੀਂ ਖੇਲਦੀ
ਨਹੀਂ ਅਸੀਂ ਤਾਂ ਖੇਲੀ ਹੋਲੀ ਕਾਫ਼ੀ ਵਾਰੀ ਖੇਡੀ ਹੈ
ਤੱਕ ਨਹੀਂ ਖੇਲੀ, ਮੈਨੇ ਇੱਕ ਵਾਰੀ ਵੀ ਨੀ ਖੇਲੀ ਹੋਲੀ ਉਂਜ ਜੈ ਆਪਣੀ ਫੈਮਿਲੀ ਚ ਰੰਗ ਰੂਗ ਲਾਤੇ ਉਂਜ ਤੇਉਂਜ ਖੇਲਣੀ ਏ ਤੇ ਪ੍ਰੌਬਲਮ ਆਪ ਹੋਲੀ ਖੇਲਦੇ ਨਾ ਉਹ ਨੀ ਖੇਲੀ ਫਰੈਂਡਸ ਨਾਲ ਉਹ ਕਦੇ ਨਹੀਂ ਖੇਲੀ ਨਹੀਂ ਕਿਉਂਕਿ ਰੰਗ ਵਗੈਰਾ ਲਗਾ ਦਿੰਦੇ ਨਾ ਪੱਕੇ ਮੈਨੂੰ ਪਸੰਦ ਨਹੀਂ ਹੈ ਪੱਕੇ ਰੰਗ ਵਗੈਰਾ।
ਕੁੜੀਆਂ ਦਾ ਤਾਂ ਖੇਡਣਾ ਉਹ ਟੈਮ ਹੀ ਨੀ ਰਹਿਆ ਨਾ ਕੁੜੀਆਂ ਖੇਡਨੇ ਵਾਲਾ।
ਹਾਂ ਸਹੀ ਬਾਤ ਹੈ। ਮਹੋਲ ਹੀ ਬਹੁਤ ਖਰਾਬ ਹੈ ਆਪਣੀ ਫੈਮਿਲੀ ਚ ਖੇਲੋ ਤੇ ਉਹ ਤੁਸੀਂ ਸੇਫ ਵੀ ਹੋ। ਅਗਰ ਤੁਸੀਂ ਬਾਹਰ ਖੇਲਣ ਜਾ ਰਹੇ ਹੋ ਨਾ ਤਾਂ ਸੇਫ ਨੀ ਹੋ।
ਘਰ ਦੇ ਅੰਦਰ ਦਰਵਾਜ਼ੇ ਦੇ ਅੰਦਰ ਖੇਲ ਰ ਹੋ ਫੇਰ ਤੇ ਖੇਡ ਸਕਦੇ ਹੋ ਬਾਹਰ ਗਲੀ
ਬਿਲਕੁਲ ਬਿਲਕੁਲ ਹਾਂ ਉਹ ਕਿਸੇ ਨੂੰ ਕੁਛ ਕਿਸੇ ਨੂੰ ਕੁੱਝ ਬੋਲ ਵੀ ਨਹੀਂ ਸਕਦੇ ਮ ਕਹਿ ਗ ਹੋਲੀ ਏ ਹੋੌਲੀ ਹੈ ਹੋਲੀ ਹੈ।
ਉਹੀ ਕਹਰੇਹਾ ਨਾ ਕਿਸੇ ਦਾ ਕੋਈ ਭਰੋਸਾ ਨਹੀਂ ਹੈਗਾ।
ਹਾਂ ਉਹੀ ਤੇ ਨਾ ਵੈਸ ਤੁਸੀਂ ਅਗਰ ਆਪਣੇ ਘਰ ਵਿੱਚ ਖੇਲ ਰਹੇ ਹੋ ਨਾ ਤੁਸੀਂ ਸੈਫ ਵਿ ਹੋ, ਅਗਰ ਤੁਸੀਂ ਬਾਰ ਖੇਲ ਰਹੇ ਹੋ ਲੋਕ ਕਹਿੰਦੇ ਹਾਂ ਹੋਲੀ ਕੀ ਹੋ ਗਿਆ ਰੰਗ ਲਾਤਾ ਤੇ ਤੁਸੀਂ ਤਾਂ ਰੰਗ ਲਗਾਏ ਹੈ ਹੁਣ ਤੁਸੀਂ ਆਪਣੀ ਜਗ੍ਹਾ ਤੇ ਕੁੜੀ ਜਾ ਕੇ ਦੇਖ ਕੈਸਾ ਫੀਲ ਹੋ ਰਿਹਾ ਹੈਗਾ ਹਨ ਨਾ ਆਪਣਾ ਮੈਂਟਲਿਟੀ ਹੈ ਤੇ ਠੀਕ ਹੈ ਹੁਣ ਕੋਈ ਐਜੂਕੇਟਿਡ ਲੋਕ ਨੇ ਨਾ ਸਮਝਦੇ ਨੇ ਚੀਜ਼ਾਂ ਨੂੰ ਅਗਰ ਕੋਈ ਗਰਲਸ ਵੀ ਖੇਲਦੇ ਨਾ ਸੇਫਲੀ ਸੇਫ ਵੀ ਨੇ ਉਹ ਕਈ ਲੋਕਾਂ ਵਿੱਚ ਅ ਅਨਸੇਫ ਵੀ ਨੇ ਹਨਾ ਹੁਣ ਤਾਂ ਵੈਸੇ ਕਾਫ ਟਾਈਮ ਕਾਫੀ ਚੇਜ ਵੀ ਹੋ ਗਿਆ ਹੁਣ ਕ ਲੋਕ ਕਾਫੀ ਐਜੂਕੇਟਡ ਵੀ ਨੇ ਸਮਝਦੇ ਨੇ ਹਰ ਚੀਜ਼ ਨੂੰ ਸਮਝਦੇ
ਨਹੀਂ ਬਹੁਤ ਘੱਟ ਹੋ ਗਿਆ ਹੁਣ ਤੇ ਜਿਹੜਾ ਹੋਲੀ ਦਾ ਤਿਉਹਾਰ ਹੈ ਨਾ ਮਤਲਬ ਖਤਮ ਨਹੀਂ ਹੁੰਦਾ ਜਾ ਰਿਹਾ
ਖੇਲਦੇ ਹੀ ਨੀ ਨਾ ਹਾਂ ਖੇਲਦੇ ਨੀ ਪਸੰਦ ਹੀ ਨਹੀਂ ਉਹਨਾਂ ਨੂੰ
ਖੇਲਦੇ ਹੀ ਨੀ ਆਪਣੇ ਘਰ ਦੇ ਵਿੱਚ ਉਹ ਉਹ ਨਾਲ ਗੁਲਾਬ ਨਾਲ ਖੇਲ ਲੈਂਦੇ ਨੇ ਤੇ ਖੇਲ ਲੈਂਦਾ ਨੇ ਉੱਦਾਂ ਨੀ ਖੇਲਦੇ ਅਸੀਂ ਕਹਿੰਦੇ ਮੈਨੇ ਇੱਕ ਵਾਰੀ ਵਿ ਨੀ ਖੇਲੀ ਹੋਲੀ ਆ ਜਿੱ ਤੱਕ ਇੱਕ ਵਾਰੀ ਵੀ ਪਹਿਲੇ
ਪਹਿਲੇ ਮੇਰੇ ਪੇਰੈਂਟਸ ਨੀ ਖੇਲਦੇ ਸੀ ਨਾ ਉਹ ਕਹਿੰਦੇ ਸੀ ਹੋੌਲੀ ਨੀ ਖੇਲਣੀ ਪੱਕਾ ਰੰਗੂ ਲਗਾ ਦੇਗਾ ਇਹ ਉਹਏ ਹੁਣ ਮਤੂੰ ਖੁਦ ਦਾ ਮਨ ਹੀ ਨਹੀਂ ਕਰਦਾ ਰੰਗ ਰੂੰਗ ਵੇਖ ਕੇ ਮੈਂ ਕਹਿੰਦੀ ਨਹੀਂ ਬਈਆ ਘਰ ਹੀ ਠੀਕ ਆ ਮੈਂ ਆਪਣੇ
ਹਾਂ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ।
ਦੀਵਾਲੀ ਤੇ ਮਜ਼ਾ ਆਂਦਾ ਪਟਾਕੇ ਪਟਾਕੇ ਫੋੜਨ ਚ ਨਾ ਉਹ ਤੇ ਰੇਲੈਕਸ ਔਰ ਚਿਲਡ ਹੋਰ ਤੇ ਮਜ਼ਾ ਆਉਂਦਾ। ਉਹਦੇ ਪੈਸੇ ਵੈਸੇ ਵੀ ਅੱਛੇ ਆਦੇ ਨੇ ਬੋਨਿ ਇਕੱਠੀ ਹੋ ਜਾਂਦੀ ਹੈ ਪਟਾਕੇ ਵੀ ਫੋੜ ਲੋ
ਹਾਂ ਸਹੀ ਗੱਲ ਹੈ ਜੀ
ਬਸ ਅੱਛਾ ਹੋਲੀ ਤਾਂ ਬੇਕਾਰ ਹੈ ਦੀਵਾਲੀ ਅੱਛਾ ਹੈ ਤੁਹਾਡਾ ਕਿਹੜਾ ਤਿਉਹਾਰ ਫੇਵਰੇਟ ਹੈ
ਬ ਮੇਰੇ ਲਿਏ ਸੇਮ ਹੀ ਹੈਗੇੇ ਸੇਮ ਹੀ ਹਾਂ ਮੇਰੀ ਬੋਣੀ ਨੀ ਹੁੰਦੀ ਬਾਕੀ ਆਪਣਾ ਇੰਜੋਏ ਕਰੀਈ ਦਾ ਫੁਲ
ਅੱਛਾ ਰੱਖੜੀ ਦੀ ਤੁਹਾਡੀ ਜੇਬ ਖਾਲ ਹੋ ਜਾਂਦੀ ਹੋਣੀ ਹੈ
ਹਾਂ ਹਾਂ ਬਿਲਕੁਲ ਹੈ
ਹੋ ਜਾਂਦੀ ਜੇ ਖਾਲੀ ਰੱਖੜੀ ਤੇ ਸਹੀ ਹੈ ਵਧੀਆ ਫਿਰਦੇ ਕਿੰਨੀਆਂ ਭੈਣਾ ਤੁਹਾਡੀਆਂ ਦੋ ਇੱਕ
ਇੱਕ ਇੱਕ ਇੱਕ ਸ ਨਾ ਨਾ ਨਾ ਨਾ ਤਿੰਨ ਭਰਾ ਹੈ ਇ ਨਾ ਅਸੀ
ਆਾਂ ਤੇ ਫੇਿਰ ਤਾਂ ਹੋਰ ਘੱਟ ਹੁੰਦੀ ਹੋਣੀ ਹੈ
ਫਿਰਰ ਤੇ ਮਾਤਾ ਹੀ ਦਿੰਦੀ ਹੈ ਨਾ ਸਭ ਕੁਛ ਜੋ ਵੀ ਦੇਨਾ ਹੁੰਦਾ ਏ
ਅੱਛਾ ਤੁਹਾਡੀ ਮਤਲਬ ਤੁਹਾਡੀ ਭੈਣ ਮੈਰਡ ਏ
ਹਾਂਜੀ ਮੱਰੀਏਡ ਏ
ਤੇ ਫੇਰ ਤੁਸੀਂ ਨਿ ਦਿੰਦੇ ਉਹਨੂੰ
ਨਹੀਂ ਘਰ ਦੇ ਹੀ ਦੇਂਦੇ ਹਨ ਮਤਲਬ ਘਰ ਹੀ ਹੈਗੇ ਨਾ ਅਸੀ ਸਾਰੇ
ਨਈ ਅਪਣੇ ਕੋਲੋਂ ਪਰਸਨਲੀ ਬੰਦਾ ਦੇਣਾ ਚਾਈਦਾ ਕਿ ਨਈ ਐ
ਪਰਸਨਲ ਤੇ ਉਸ ਦਿਨ ਨ ਦੇਈਦਾ ਬਾਕੀ ਅੱਗੇ ਪਿੱਛੇ ਦੇ ਦਈਦਾ
ਅੱਛਾ ਅੱਛਾ ਸਹੀ ਹੈ ਰੱਖੜੀ ਜੇਬ ਤੁਹਾਡੀ ਘਟ ਖਾਲੀ ਹੁੰਦੀ ਹੋਣੀ ਫਿਰ ਪੇਰੈਂਟਸ ਦਿੰਦੇ ਨੇ
ਹਾਂ ਸਹੀ ਗੱਲ ਹੈ
ਮੈਂ ਤੇ ਭਰਾਵਾਂ ਕੋਲੋਂ ਵੀ ਲੈਦੀ ਹਾਂ
ਅੱਛਾ ਜੀ
ਛੋਟੇ ਹੈ ਨਾ ਮੇਰੇ ਤੋਂ ਇੱਕ ਤਾਂ ਮੇਰੇ ਬਰਾਬਰ ਹੀ ਹੈ ਔ ਇੱਕ ਥੋੜਾ ਛੋਟਾ ਹੈ ਮੇਰੇ ਤੋਂ ਨਈ ਉਹ ਜੇ ਮੇਰੇ ਬਰਾਬਰ ਏ ਨਾ ਮੈਂ ਓਹਨੁੰ ਕੈਨੀ ਆ ਦੇ ਪੈਹੇ ਦੇਦੇ ਪੈਲੈ ਮੰਮੀ ਪਾਪਾ ਦੇ ਦਿੰਦੇ ਨੇ ਅਪਣੇ ਵਲੋਂ ਮੈਂ ਕਹਨੀ ਦੇ ਪੈਹੇ ਦੇ ਦੇ, ਦੇ ਪੈਹੇ ਤੇ ਉਹ ਵੀ ਦੇ ਦਿੰਦਾ, ਕਹਿੰਦਾ ਸੌ ਰੁਪਈਆ ਹੈਈਏ ਮੈਂ ਕਿਆ
ਆਜੋ ਵੀ ਆਯਾ ਆਣ ਦੋ ਐ।
ਦੇ ਹਾਂ ਦੇ ਦਿੰਦੇ ਨੇ ਮਤਲਬ ਵੈਸੇ ਜਾਣ ਬੁਝ ਕੇ ਨਾ ਮਜ਼ਾ ਵੀ ਆਂਦਾ ਦੇ
ਹਾਂ, ਹਾਂ ਉਹ, ਉਹ ਤਾਂ ਹੁੰਦਾ ਈ ਐ ਸਭ ਦੇ ਘਰ ਚ ਹੁੰਦਾ ਐ।
ਕਹਂਦੇ ਦੇ ਤੇ ਦੇ ਅ ਦੇ ਦਿੰਦੇ ਨੇ ਫੇਰ ਅਪਣੀ ਵੀ ਉਹ ਪੂਰੀ ਵੀ ਕਰ ਲੈਂਦੇ ਨੇ, ਫੇਰ ਆਪਣੀ-ਆਪਣੀ। ਕਹਣਗੇ ਅਪਣੀ ਮਤਲਬ ਮਿਠਾਈ ਕਹਿੰਦੇ ਨੇ ਸਾਡੀ ਮਰਜ਼ੀ ਦੀ ਲੈ ਕੇ ਜੋ ਅਸੀਂ ਕਾਂਗੇ ਓਹ ਲੈਕੇ
ਹਾਂ ਜੋ ਕਹਿਣਗੇ ਉਹੀ ਲੇ ਕੇ ਆਏਂਗੇ ਤੇ ਹੈ ਈ ਐ ਤੇ ਸਬ ਦੇ ਘਰ ਚ ਹੈਗਾ ਦੇ, ਇਹ ਤਾਂ ਸਭ ਦੇ ਘਰ ਚ
ਹਾਂ ਚੋਕਲੇਟ ਲੈ ਕੇ ਜਾਵਾਂਗੇ ਯਾ ਨਈ ਸਸਤੇ ਚ ਨਿਪਟਣੀ ਪਈ ਏ, ਵਦੀਆ ਮਿਠਾਈ ਲੈ ਕੇ ਆ ਕੋਈ ਮਹਿੰਗੀ ਵਾਲੀ ਹਛ ਮਹਿੰਗੀ ਬਰਫੀ, ਦੋ ਭਰਾ ਨਈ ਕਹਨਗੇ ਦੋ ਡੱਬੇ ਲੈ ਕੇ ਆ ਦੋ ਭਰਾ ਵਾਂ ਅਸੀਂ।
ਅੱਛਾ-ਅੱਛਾ।
ਵੱਖਰਾ-ਵੱਖਰਾ ਹਾਏ ਛੋਟੇ ਨੇ ਕੁਆਰੇ ਤਾ ਕਿਆ ਸੀ ਦੋ ਡੱਬੇ ਲੈ ਕੇ ਆ, ਦੋ ਡੱਬੇ ਪੈਹੇ ਦੋ ਵਾਰ ਲਹੇ ਹੀ ਨਾ ਦੋ ਡੱਬੇ ਲੈ ਕੇ ਆ।
ਹਾਂ ਸਈ ਉਹਨਾਂ ਦੀ ਗੱਲ ਵੀ ਸਈ ਹੈਗੀ ਫੇਰ ਤੇ।
ਹਾਂ ਉਹ ਠੀਕ ਏ ਲੇਕਿਨ ਮੇਰੀ ਜੇਬ ਢਿੱਲੀ ਵੀ ਓ ਜਾਂਦੀ ਏਨਾ ਫਿਰ ਮੈਂ ਵੀ ਵੀਰਾ ਕੋਲ ਪੈਹੇ ਲੈ ਕੇ ਆਨੀ ਆ ਫੇਰ ਲੜ ਕੇ। ਕਹਨੀ ਆ ਦੇ ਦੋ ਡੱਬਾ ਮਂਗਵਾਏ ਸੀ ਨਾ ਹੁਣ ਦੋ ਦੋ ਵਾਰ ਪੈਹੇ ਦੋ।
ਹਾਂ ਸਈ ਗੱਲ ਐ।
ਇੱਕ ਤਿਉਹਾਰ ਆਂਦਾ ਦੀਵਾ ਰੱਖੜੀ ਦਾ, ਉਸ ਤੋਂ ਬਾਦ ਤੇ ਫਿਰ ਕਿਹੜਾ ਈ ਆਂਦਾ ਫਿਰ ਕੋਈ ਤ ਆਪਾਂ ਟਿੱਕਾ ਆ ਜੇਗਾ ਹਾਂ ਇੱਕ ਵਾਰੀ ਤੇ ਲੈਣਾ ਹੁੰਦਾ।
ਸਈ ਗੱਲ ਐ।
ਸੋ ਕੇ ਹੱਕ ਨਾਲ ਮਗ ਸਕਦੇ ਨੇ ਸਾਡਾ ਤਉਂਹਾਰ ਏ ਸਾਣ ਪੈਸੇ ਦੋ।
ਹਾਂ।
ਹਾਂਜੀ, ਪੈਲਾ ਤਾਂ ਠੀਕ ਐ ਚਲੈ, ਤੁਸੀਂ ਕਿੰਨੇ ਭਰਾ ਓ ਤ੍ਰੇ?
ਤਿੰਨ-ਤਿੰਨ ਵੇ।
ਸਈ ਐ ਜੇ ਕੱਟ ਕੇ ਹਲਕੀ ਹੁੰਦੀ ਮਤਲਬ ਤਿੰਨੋ ਪਾਓਗੇ ਤੇ ਦੋ ਹਜ਼ਾਰ ਰੁਪਏ ਆਰਾਮ ਨਾਲ ਨਿਕਲ ਜਾਣਗੇ ਤਿੰਨ ਵੀ ਤੇ ਹਜ਼ਾਰ ਹਜ਼ਾਰ ਈ ਹੀਸੇ ਆਏਗਾ। ਭੈਣ ਵੀ ਖੁਸ਼ ਹੋ ਜਾਂਦੀ ਹੋਣੀ ਕਿ ਚਲੋ ਅੱਛ ਅੱਛੀ ਇਨਕਮ ਹੋ ਗਈ ਮੇਰੀ।
ਹੂੰ, ਹੂੰ ਹੂੰ, ਸਈ ਗੱਲ ਹੈਗੀ।
ਚਲੋ ਠੀਕ ਐ ਫੇਰ ਲਗਾਨੇ ਆ ਫੋਨ ਦੁਬਾਰਾ ਤੁਆਨੂੰ ਠੀਕ ਐ, ਠੀਕ ਐ ਸਸ ਸ੍ਰੀ ਕਾਲ।